ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਜੀ ਹੋਰ ਕੀ ਹਾਲ-ਚਾਲ?
ਹਾਂ ਵਧੀਆ-ਵਧੀਆ ਆਪ ਸੁਣਾਓ, ਹੋਰ-ਹੋਰ ਘਰ ਪਰਿਵਾਰ ਕਿਸ ਤਰ੍ਹਾਂ ਮੰਮੀ-ਪਾਪਾ।
ਸਭ ਵਧੀਆ।
ਹ ਔਰ ਤੁਹਾਡੇ ਭੈਣਜੀ ਤੁਹਾਡੀ ਦਰਾਨੀ ਹਾਂਜੀ ਸਭ ਠੀਕ-ਠਾਕ ਹੋਰ ਸੁਣਾਓ, ਕਿਸ ਤਰ੍ਹਾਂ ਯਾਦ ਕਰ ਲਿਆ ਜੇ।
ਬਸ ਅ ਯਾਦ ਕਰ ਲਿਆ ਤੁਹਾਨੂੰ,
ਅੱਛਾ ਚਲੋ ਚੰਗਾ ਕੀਤਾ, ਹਾਂ ਮੈਂ ਵੀ ਯਾਦ ਕਰਦੀ ਪਈ ਸੀ, ਮੈਂ ਵੀ ਯਾਦ ਕਰਦੀ ਪਈ ਸੀ, ਮੈਂ ਕਿਹਾ ਪੁੱਛਾਂ ਭੈਣ ਜੀ ਨੂੰ ਕੀ ਬਣਾ-ਬਣਾ ਕੇ ਖਾ ਲੈਂਦੇ ਹੋ ਗਰਮੀ 'ਚ ਸਾਡੇ ਕੋਲ ਤਾਂ ਕੁਛ ਬਣਦਾ ਹੀ ਨੀ। ਬਣਾਨੇ ਆ ਤੇ ਉਹ ਖਾਂਦੇ ਨੀ। ਮੈਂ ਕਿਹਾ ਭੈਣ ਜੀ ਨੂੰ ਪਤਾ ਕਰੀ ਇਹ ਅੱਜ ਕਿ ਕੋਈ ਨਵਾਂ ਕੁਛ ਐਸੀ ਚੀਜ਼ ਹੋਏ ਜਾ ਢਿੱਡ ਵੀ ਭਰ ਜਾਏ ਔਰ ਸਾਨੂੰ ਗਰਮੀ ਵੀ ਨਾ ਲੱਗੇੇ ਨਾ ਅਸੀਂ ਪਰੇਸ਼ਾਨ ਹੋਈਏ ਬਣਾਣ ਦਾ ਔਰ ਸਾਰੇ ਖਾ ਲੇਨ। ਤੁਹਾਨੂੰ ਕੋਈ ਐਸੀ ਡਿਸ਼ ਦੱਸੋ, ਦੋ ਚਾਰ ਡਿਸ਼ਾਂ ਦੱਸ ਦਿਓ। ਮੈਂ ਬਹੁਤ ਪਰੇਸ਼ਾਨ ਆ ਕੁਛ ਬਣਾਦੇ ਜੋ ਬਣਾਨੇ ਅ ਸੁੱਟਦੇ ਆ।
ਚਾਵਲਾਂ ਦਾ ਕੇਕ, ਕੇਕ ਬਣਦਾ ਏ ਚਾਵਲ ਦਾ ਕੇਕ। ਬਹੁਤ ਸਵਾਦ ਬਣਦਾ, ਹਾਂਜੀ ਬਹੁਤ ਸਵਾਦ ਬਣਦਾ ਹੈ ਜਿਸ ਤਰ੍ਹਾਂ ਇ ਇਡਲੀ ਬਣਦੀ ਹੈ ਨਾ ਸਾਡੀ ਇਡਲੀ ਦਾ ਬੈਟਰ ਬਣਾ ਕੇ ਉਹਨੂੰ ਸਟੀਮ ਕਰਨੇ ਆ ਹਾਂਜੀ ਉਸ ਰਾਹੀਂ ਚਾਵਲ ਦਾ ਬੈਟਰ ਬਣਾ ਕੇ ਉਹਨੂੰ ਸਟੀਮ ਕਰਨੇ ਆ ਬਹੁਤ ਸਵਾਦ ਬਨਦਾ ਏ ਉਹ ਸਨੈਕਸ ਆਕਨ ਬਨਦਾ ਏ। ਮਤਲਬ ਸਨੈਕਸ ਵਿੱਚ ਚ ਆਂਦਾ ਏ ਉਹ ਕੇਕ। ਬਹੁਤ ਟੇਸਟੀ ਬਣਦਾ ਏ। ਹਾਂਜੀ ਚਾ ਹਾਂਜੀ ਚਾਵਲ ਨੂੰ ਥੋੜਾ, ਥੋੜਾ ਜਿਹਾ ਮਤ ਮਤਲਬ ਭਿਗੋ ਕੇ ਜਿਲੇ ਥੋੜ੍ਹੇ ਮਤਲਬ ਸਹੀ ਹੋ ਜਾਣ ਸਾਫ-ਸੂਫ ਕਰਕੇ ਮਤਲਬ ਅੱਛੇ ਪਾਣੀ ਨਾਲ ਧੋ ਕੇ ਚਾਰ ਪੰਜ ਪਾਣੀ ਨਾਲ ਧੋ ਕੇ ਫੇਰ ਉਹਨੂੰ ਭਿਗੋ ਦੋ ਚਾਵਲਾਂ ਨੂੰ ਲੈ ਥੋ ਪੜੇ ਮਤਲਬ ਸਹੀ ਹੋ ਜਾਣਗੇ। ਤੇ ਉਹਨੂੰ ਗ੍ਰੈਂਡ ਕਰਲੋ।
ਠੀਕ ਹੈ।
ਬਿਲਕੁਲ ਪੀਸ ਲਓ। ਮਤਲਬ ਉਹਦਾ ਬੈਟਰ, ਇਸ ਤਰ੍ਹਾਂ ਚਮਚ ਨਾਲ ਉਠਾਓ ਗਿਰਦਾ ਹੈ, ਨਾ ਲਮਸ।
ਹਮ-ਠੀਕ ਹੈ, ਠੀਕ ਹੈ। ਬਿਲਕੁਲ ਠੀਕ ਹੈ। ਹਾਂਜੀ-ਹਾਂਜੀ
ਹਾਂਜੀ, ਉਹਨੂੰ ਬਿਲਕੁਲ ਪਤਲਾ ਕਰ ਲਉ ਪਾਣੀ ਥੋੜ੍ਹਾ ਜਿਹਾ ਪਾਣੀ ਡਾਲ ਕੇ ਉਹਦੇ ਚ ਬਿਲਕੁਲ ਪਤਲਾ ਬੈਟਰ ਬਣਾ ਲਓ। ਚਾਵਲ ਨਾਲ ਉਹਦਾ ਬੈਟਰ ਨਾ ਨਾਲੇ ਗਾੜਾ ਹੋ ਜਾਂਦਾ ਹੈ। ਉਹਨੂੰ-ਉਹਨੂੰ ਮਤਲਬ ਅਹ, ਜਿਸ ਤਰ੍ਹਾਂ ਸੂਜੀ ਪਈ-ਪਈ ਗਾੜੀ ਹੋ ਜਾਂਦੀ ਹੈ। ਨਾ ਵੈਸੇ ਹੀ ਉਹ ਗਾੜਾ ਹੋ ਜਾਂਦਾ ਹੈ। ਉਹਨੂੰ ਪਾਣੀ ਪਾ-ਪਾ ਕੇ ਮਿਕਸ ਕਰਨਾ। ਅੱਛੀ ਤਰ੍ਹਾਂ ਬਿਲਕੁਲ ਫਿਰ ਉਹਦੇ ਵਿੱਚ ਥੋੜਾ ਜਿਹਾ ਨਮਕ ਡਾਲੋ ਨਮਕ ਔਰ ਇੱਕ ਪੈਨ ਵਿਚ ਘਿਓ ਦਾ ਤੜਕਾ ਲਗਾ ਕੇ ਅਹ ਓ ਸੇ ਅ ਕੀ ਬੋਲਦੇ ਨੇ ਕਾਲੀ ਅਹ ਅਹ ਸਰ ਸਰਸੋਂ ਦਾਨਾ ਕਾਲਾ ਵਾਲਾ
ਹਾਂਜੀ ਹਾਂਜੀ ਸਰਸੋਂ ਦਾਨਾ ਔਰ ਇੱਕ ਉਹ ਹੁੰਦਾ ਜਿਹੜਾ ਕੜੀ ਪੱਤਾ
ਉਹ ਲਗਾਉਣਾ ਏ
ਠੀਕ ਹੈ ਠੀਕ ਹੈ
ਨਮਕ ਮਿਰਚ ਦੇਗੀ ਮਿਰਚ ਡਾਲ ਕੇ ਉਹ ਤੜਕਾ ਸਾਰਾ ਡਾਲ ਦੇਣਾ ਏ ਤੇ ਉਹਨੂੰ ਪੂਰਾ ਮਿਕਸ ਕਰ ਲਓ ਬੈਟਰ ਫਿਰ ਉਹਨੂੰ ਸਟੀਮ ਕਰ ਲਓ।
ਅੱਛਾ ਜੀ
ਹਾਂਜੀ ਉਹਨੂੰ ਸਟੀਮ ਕਰ ਲੋ। ਬਹੁਤ
ਫਿਰ ਫਿਰ ਕਿਦੇ ਨਾਲ ਖਾਣਾ ਉਹਨੂੰ
ਉਹਨੂੰ ਉਹਨੂੰ ਸਨੈਕਸ ਦੀ ਤਰ੍ਹਾਂ ਖਾਓ। ਸ਼ਾਮੀ ਚਾਹ ਦੇ ਨਾਲ
ਅੱਛਾ ਕੋਈ ਚਟਨੀ ਵਗੈਰਾ ਨਹੀਂ ਨਾਲ
ਚਟਨੀ ਚਟਨੀ ਵੀ ਹੋ ਜਾਏਗੀ ਨਾਲ ਚਟਨੀ ਵੀ ਬਣ ਜਾਏਗੀ ਚਟਨੀ ਵੀ ਬਹੁਤ ਸਵਾਦ ਬਣਦੀ ਐ। ਹਰੀ ਚੱਟਨੀ ਬਣਾ ਲੋ, ਮਿੱਠੀ ਚਟਨੀ ਬਣਾ ਲੋ। ਔਰ ਜੋ ਚਿਲੇ ਸਾਡਾ ਉਹ ਤਿਆਰ ਹੋ ਜਾਏਗਾ। ਮਤਲਬ ਉਹ ਚਾਵਲ ਵਾਲਾ। ਕੇਕ। ਉਹਨੂੰ ਨਿਕਾਲੋ ਉਹਦੇ ਚ ਛੋਟੇ ਛੋਟੇ ਪੀਸ ਕਰ ਲੋ, ਤੇ ਅਗਰ ਤੁਸੀਂ ਔਹਨੂੰ ਅ ਮਤਲਬ ਏ ਡੀਪ ਫਰਾਈ ਜਾਂ ਸ਼ੈਲੋ ਫਰਾਈ ਕਰਨਾ ਮਤਲਬ ਥੋੜ੍ਹੇ ਤੇਲ ਇੰਚ ਘੱਟ ਤੇਲ ਵਿੱਚ ਫਰਾਈ ਕਰਨਾ ਟ ਅ ਘੱਟ ਤੇਲ ਵਿੱਚ ਫਰਾਈ ਕਰਲੋ। ਯਾ ਜ਼ਿਆਦਾ ਤੇਲ ਚ ਕਰਨਾ ਜ਼ਿਆਦਾ ਤੇਲ, ਵੈਸੇ ਘੱਟ ਤੇਲ ਚ ਕਰੋਗੇ ਉਹ ਜ਼ਿਆਦਾ ਹੋਰ ਕ੍ਰਿਸਪੀ ਹੋ ਜਾਣਗੇ। ਔਨੂੰ ਔਨੂੰ ਫਰਾਈ ਕਰਕੇ ਔਰ ਖਾਓ ਬਹੁਤ ਸਵਾਦ ਬਣਦੇ ਨੇ। ਥੋੜਾ ਕੋਨਫਲਾਰ ਲਗਾਨਾ ਕੋਨਫਲਾਰ ਚ ਸਟਿਕ ਕਰਕੇ ਫਿਰ ਖਾਉ, ਹਾਂਜੀ। ਬਹੁਤ ਸਵਾਦ ਬਣਦੇ ਨੇ, ਇੱਕ ਵਾਰੀ ਬਣਾਏ ਸੀ ਮੈਂ ਬਹੁਤ ਟੈਸਟੀ ਬਨੇ ਸੀ
ਇਹ ਤੇ ਤੁਸੀਂ ਅੱਛਾ ਦੱਸਿਆ, ਹਲਕਾ ਖਾਣਾ ਹੋ।
ਹਾਂਜੀ ਨਾਲੇ ਨਾਲੇ ਹਲਕਾ ਵੀ ਹੋ ਜਾਂਦਾ ਸੂਜੀ ਆਕਣ ਜਿਸ ਤਰ੍ਹਾਂ ਅਸੀਂ ਖਾਂਦੇ ਹਾਂ ਨਾ, ਸੂਜੀ ਦਾ ਹਲਕਾ ਹਲਕਾ ਵੈਸੇ ਹੀ ਇਹ ਹਲਕਾ, ਇਹ ਹੋਰ ਜ਼ਿਆਦਾ ਹਲਕਾ ਹੋ ਜਾਂਦਾ ਸੂਜੀ ਤੋਂ ਵੀ। ਹਾਂਜੀ।
ਠੀ ਠੀਕ ਹੈ, ਹੋਰ ਕੋਈ ਨਵੀਂ ਹਾਂ, ਮੈਂ ਬਣਾ ਕੇ ਕੋਈ ਹੋਰ ਨਵੀਂ ਰੈਸਪੀ ਦੱਸ ਦੋ ਕ ਅਛਾੱ। ਇਹ ਤੇ ਬਣਾਈ ਲੈਂਦੇ ਆ, ਜਾਂ ਇੱਕ ਇਟਲੀ ਬਣਾਦੇ ਹਾ। ਸੂਜੀ ਦੀ। ਉਹ ਕਿਸ ਤਰ੍ਹਾ ਬਣਾਦੇ ਹੋ?
ਇਸੇ ਤਰ੍ਹਾਂ ਬਣਦੀ ਹੈ।
ਮ ਔਹਨੂੰ ਔਹਨੂੰ ਅਲੱਗ ਤੜ ਆ ਲਗਾਨੀ ਆ ਮੈਂ ਮਤਲਬ ਔਹਦੇ ਚ ਕੁਛ ਨੀ ਪਾਾਂਦੀ ਔਹਦਾ ਬੈਟਰ ਦਹੀਂ ਪਹਿਲੇ ਇੱਕ ਕਟੋਰੀ ਸੂਜੀ ਲੈਂਦੀ ਹਾਂ ਫੇਰ ਦੋ ਕਟੋਰੀ ਉਹਦੇ ਚ ਦਹੀਂ ਪੈਂਦੀ ਏ। ਔਰ ਥੋੜਾ ਜਿਹਾ ਪਾਣੀ ਪਾਲੋ ਉਹਨੂੰ ਮਿਕਸ ਕਰ ਲੋ ਥੋੜ੍ਹੀ ਦੇਰ ਰੇਸਟ ਫਿਰ ਉਹਨੂੰ ਰੈਸਟ ਕਰਨ-ਰੈਸਟ ਕਰਨ ਵਾਸਤੇ ਦੇਦੋ। ਤਾਂਕੀ, ਉਹ ਫੁੱਲ ਜਾਂਦੀ ਆ ਨਾ ਬਾਦ ਨੂੰ। ਫੇਿਰ ਉਹਦੇ ਚ ਥੋੜਾ ਜਿਹਾ ਹੋਰ ਆ ਜਿਲੇ ਫੁੱਲ ਜਾਏਗੀ, ਉਹਦੇ ਚ ਥੋੜ੍ਹਾ ਜਿਹਾ ਹੋਰ ਪਾਣੀ ਪਾ ਕੇ, ਉਹਨੂੰ ਮਿਕਸ ਕਰ ਲਓ। ਫਿਰ ਓਹਦੇ ਵਿਚ ਨਮਕ ਡਾਲ ਕੇ ਥੋੜੀ ਸੀ ਇਨੋ ਡਾਲ ਕੇ ਤੇ ਫੇਿਰ ਇਡਲੀ ਵਾਲੇ ਇਡਲੀ ਵਾਲੇ ਸੱਚੇ ਚ ਡਾਲ ਕੇ ਜੋ ਇਡਲੀ ਵਾਲੀ ਸ਼ੇਪਸ ਉਹਦੇ ਚ ਡਾਲ ਕੇ ਤੇ ਉਹਨੂੰ ਸਟੀਮ ਕਰਲੋ। ਘਿਓ ਪਹਿਲੇ ਥੱਲੇ ਘਿਓ ਲਗਾਉਣਾ ਹੈ, ਨਹੀਂ ਤੇ ਚਿਪਕ ਜਾਏਗੀ ਤੁਹਾਡੀ ਇਟਲੀ। ਪਹਿਲੇ ਘਿਓ ਲਗਾਨਾ ਹੈ, ਸ ਚਰੇ ਤੇ ਫੇਰ ਉਹਨੂੰ ਇਡਲੀ ਨਾਲ ਮਤਲਬ ਜਿਸ ਤਰ੍ਹਾਂ ਅਸੀਂ ਈਨੋ ਡਾਲਣੀ ਹੈ, ਵੈਸੇ ਹੀ ਫਟਾਫਟ ਅਸੀਂ ਪਾ ਦੇਣੀ ਹੈ।
ਬਾਅਦ ਚ ਬੋਲਣਾ ਵਿਚ ਨਹੀਂ ਬੋਲਣਾ ਤੁਸੀਂ ਅਛਾੱ-ਅਛਾ
ਫੁੱਲਲੇਗੀ ਨਾ ਓਹੋ, ਉਸਰ੍ਹਾਂ ਹੀ ਫੁਲੇਗੀ ਇਡਲੀ। ਨਹੀਂ ਤੇ ਉਹ ਬੈਠ ਜਾਏਗੀ, ਆਹਿਸਤਾ ਆਹਿਸਤਾ ਕੰਮ ਕਰੋਗੇ ਤੇ।
ਬਹੁਤ
ਤੇ ਉਹਨੂੰ ਨਿਕਾਲ ਲੋੋ। ਫੇਿਰ ਤੜਕਾ ਲਗਾ ਲੋ, ਰਾਈ ਔਰ ਉਹਦਾ
ਤੇ ਉਹਦੇ ਔਰ, ਖਾਣੀ ਤੇ ਉਹਦੇ ਨਾਲ ਹੈਨਾ ਦਾਲ ਜੀਹੀ ਹੁੰਦੀ ਹੈ, ਕਿਹੜੀ ਪੀਲੀ ਦਾਲ ਜੀ, ਕੀ ਕਹਿੰਦੇ ਆ ਹਾਂਜੀ
ਇਡਲੀ ਸਾਂਬਰ ਉਹ ਵੀ-ਉਹ ਵੀ, ਖੱਟੀ-ਖਟੀ ਤੇ ਬਹੁਤ ਸਵਾਦ ਬਣਦੀ ਹੈ।
ਅੱਛਾ। ਉਹ ਵੀ ਤੁਸੀਂ ਦੱਸ ਦੋ ਥੋੜਾ ਕਦੀ ਦਿਤਾ ਆਪਨਾ ਹਾਂਜੀ ਅਸੀ ਪਹਿਲੇ ਹੀ ਬਣਾ ਲਾਂਗੇ ਕੱਲ ਉਹੀ ਬਣਾ ਕੇ ਖਾਂਦੇ ਹਾਂ ਅਸੀਂ
ਜਿਵੇ ਹੀ ਤੜਕਾ ਲੱਗਦਾ ਦਾਲ ਨੂੰ ਉਬਾਲੋ ਹਲਦੀ ਔਰ ਨਮਕ ਡਾਲ ਕੇ ਤੇ ਉਹਨੂੰ ਅਲੱਗ ਤੜਕਾ ਲਗਾ ਲੋ ਔਰ ਰਾਈ ਪਿਆਜ ਕੜੀ ਪੱਤਾ ਹੋ ਗਿਆ। ਔਰ ਥੋੜੀ ਇਮਲੀ ਪਿਗੋ ਕਿ ਉਹਨ ਵੀ ਇਮ ਇਮਲੀ ਨੂ ਡਾਲ ਲੋ ਵਿੱਚ ਐਂਡ ਵਿੱਚ ਵੀਸਲ ਦਵਾਲੋ ਦਾਲ ਨੂੰ ਇੱਕ ਲਾਸਟ ਵਿੱਚ ਹਾਂਜੀ ਜੀ ਤੜਕਾ ਪਾ ਕੇ ਕੁੱਕਰ ਵਿਚ ਫੇਰ ਐਂਡੀ ਵਿੱਚ ਇਮਲੀ ਡਾਲ ਦੋ ਬਣ ਗਈ ਤੁਹਾਡੀ ਦਾਲ ਤਿਆਰ
ਦਾ ਬਸ ਫਰੇ ਇਡਲੀ ਖਾ ਲੈਣੇ ਹਾਂ ਆ ਤੁਸੀਂ ਵੀ ਆਓ ਮੈਂ ਪਾਨੀ ਹਾਂ ਪਲੇਟ
ਤੁਸੀਂ ਤੇ ਮੇਰੇ ਕੋਲੋਂ ਰੈਸਪੀਆਂ ਪੁੱਛ, ਪੁੱਛ ਕੇ ਮੇਰੇ ਮੂੰਹ ਵਿੱਚ ਕਿ ਪਾਣੀ ਨੀ ਹਮ
ਓ ਹੋ ਚਲੋ ਕੱਲ ਹੀ ਬਣਾ ਲੈਂਣੇ ਆ ਅਸੀਂ ਹੋਰ ਤਾਂ ਬਹੁਤ ਅਛੀ ਹਾਂ ਅਸੀਂ ਤਾਂ ਕੁਛ ਨੀ ਬਣਾ ਪਾਣੇ ਅਸੀਂ ਤੇ ਪਾਗਲ ਬਣਾ ਦਿਨੇ ਆ। ਹੋਰ ਤੇ ਕੁਛ ਨੀ
ਕੋਈ ਨੀ ਹੁਣ ਮੈਂ ਤੁਹਾਨੂੰ ਦਾਸ ਤੀ ਰੈਸਪੀ ਹੁਣ ਤੁਸੀਂ ਬਣਾਓ।
ਠੀਕ ਹੈ, ਭੈਣ ਜੀ ਬਹੁਤ ਅੱਛਾ ਲਗਿਆ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ ਬਿਲਕੁਲ, ਕੋਈ ਨੀ ਕਰ ਲਿਆ ਕਰੋ, ਤੁਹਾਨੂੰ ਅੱਛਾ ਲੱਗ ਤੁਸੀਂ ਗੱਲ ਕਰ ਲਿਆ ਕਰੋ।
ਨਹੀਂ ਇੱਕ ਮਿੰਟ ਇੱਕ ਮਿੰਟ ਪੈਂਜੀ ਇੱਕ ਮਿੰਟ ਉਹ ਇੱਕ ਹੋਰ ਵੀ ਸੂਟ ਜੀਦਾ ਉਹ ਖੱਟਾ ਮਿੱਠਾ ਜਿਹਾ ਕੀ ਬੋਲਦੇ ਉਪਮਾ ਉਤਮਾ ਕੀ ਬੋਲਦੇ ਆ ਉਪਮਾ ਹਾਂ ਉਹ ਕਿਸ ਤਰ੍ਹਾਂ ਬਣਦੀ ਹੈ।
ਉਪਮਾ।
ਉਹ ਦੱਸ
ਉਪਮਾ ਤੇ ਮੈਨੂੰ ਨੀ ਆਦਾ ਬਣਾਨਾ ਤੁਸੀਂ ਦੱਸ ਦੋ ਮੈਨੂੰ ਨੀ ਆਦਾ ਬਣਾਣਾ ਉਹ ਮੈਂ ਕਦੀ ਬਣਾਇਆ ਹੀ ਨਹੀਂ।
ਨਹੀਂ ਜਿਸ ਤਰਾ ਅਸੀਂ ਕੜਾਹ ਬਣਾਦੇ ਆ ਅਦਾ। ਨਾ-ਨਾ-ਨਾ-ਨਾ-ਨਾ ਸਭ ਜੀ ਥੋੜੀ ਬਹੁਤ ਜਿਸ ਤਰਾ ਸ਼ਿਮਲਾ ਮਿਰਚ
ਹਾਂ-ਹਾਂ ਜ਼ਿਆਦਾ ਨੀ ਮਤਲਬ ਨਾਮ ਦੀ ਹਾਂਜੀ ਨਾਮ ਦੀ
ਉਹ ਮੈਂ ਖਾਧਾ ਕਿਸੀ ਦੇ ਘਰ ਖਾਧਾ ਸੀ ਬੜਾ ਸਵਾਦ। ਦੇਸੀ ਘਿਓ 'ਚ ਪਾਇਆ ਲੂਣ ਵੀ ਚੀਨੀ ਵੀ ਪਾਈ ਵਿੱਚ ਬਹੁਤ ਟੇਸਟੀ ਸੀ।
ਚੀਨੀ ਵੀ ਡਾਲੀ ਵਿੱਚ
ਹਾਂ ਓਦਾਂ ਹੀ ਬੜਾ ਸਵਾਦ ਬਣਿਆ ਸੀ ਉਹ, ਇਨਾ ਟੇਸਟੀ ਲੱਗਿਆ ਤੇ ਮੈਂ ਕਿਹਾ ਮੈਂ ਪੁੱਛਦੀ ਆ ਵੀ ਹੈ ਤੁਹਾਨੂੰ ਅਗਰ ਆਦਾ ਤਾਂ ਮੈਨੂੰ ਵੀ ਦੱਸੋ।
ਨਹੀਂ ਮੈਨੂੰ ਨੀ ਆਦਾ।
ਅੱਛਾ। ਚਲੋ ਮੈਂ ਫਿਰ ਤੁਹਾਨੂੰ ਦੱਸਾਂਗੀ, ਕਿਸੇ ਕੋਲੋਂ ਪੁੱਛਾਂਗੀ ਤਾਂ ਬਣਾਵਾਂਗੀ। ਬਿਲਕੁਲ-ਬਿਲਕੁਲ ਮੈਂ ਦਸਾਗੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ
ਹਾਂਜੀ। ਤੁਹਾਡੇ ਨਾਲ ਵੀ ਗੱਲ ਕਰਕੇ ਬਹੁਤ ਅੱਛਾ ਲੱਗਿਆ। ਹਾਂਜੀ, ਸਤ ਸ੍ਰੀ ਅਕਾਲ ਜੀ।